ਜੀ।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
ਹੈਲੋ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ?
ਵਧੀਆ- ਵਧੀਆ ਤੁਸੀਂ ਸੁਣਾਓ।
ਬਸ ਠੀਕ- ਠਾਕ ਹੋਰ ਕੀ ਕਰਦੇ ਸੀ।
ਬਸ ਕੁਛ ਨੀ ਬੈਠੇ ਸੀਗੇ। ਸੋਣ ਦੀ ਤਿਆਰੀ ਸੀਗੀ ਬਸ।
ਅੱਛਾ- ਅੱਛਾ।
ਹਾਂਜੀ। ਹੋਰ ਤੁਸੀਂ ਸੁਣਾਓ?
ਬੈਠੇ ਸੀ ਬਸ। ਫੋਨ ਚਲਾ ਰਹੇ ਸੀ।
ਅੱਛਾ।
ਆਪਣਾ ਡਿਜ਼ਾਇਨ ਵਗੈਰਾ ਦੇਖ ਰਹੇ ਸੀ।
ਹਾਂ ਅੱਛਾ ਅੱਛਾ ਤੇ ਬਹੁਤ ਵਧੀਆ ਗੱਲ ਹੈ। ਕਿੱਦਾ ਡਿਜ਼ਾਇਨ ਦੇਖਦੇ ਤੁਸੀਂ
ਬਸ ਕਈ ਥੋੜਾ ਜਿਹਾ ਘਰ ਨੂੰ ਰੈਨੋਵੇਟ ਕਰਨਾ ਵਾ।
ਹਾਂਜੀ।
ਤੇਮ। ਉਹਦੇ ਡਿਜ਼ਾਇਨ ਵਗੈਰਾ ਦੇਖ ਰਹੇ ਸੀ। ਕਿ ਇਰੀਅਲ ਵਗੈਰਾ ਪਰ ਹੋ ਗਿਆ ਸੀਲਿੰਗ ਹੋ ਗਈ। ਜਾਂ ਪੀ ਵੀ ਸੀ ਵਗੈਰਾ ਹੋ ਗਈ।
ਅੱਛਾ- ਅੱਛਾ।
ਹਾਂਜੀ।
ਠੀਕ ਹੈ।
ਹਮ ਤੁਸੀਂ ਦੱਸੋ। ਤੁਸੀਂ ਲਗਾ ਰੱਖਿਆ ਵਾਲਪੇਪਰ ਵਗੈਰਾ?
ਵਾਲਪੇਪਰ ਹਾਂਜੀ ਵਾਲਪੇਪਰ ਅਸੀਂ ਲਗਵਾਇਆ ਹੋਇਆ। ਉੱਪਰ ਨਾਂ ਅਤੇ ਹਾਂਜੀ। ਬਾਕੀ ਬਹੁਤ ਅੱਛਾ ਰਹਿੰਦਾ ਜੀ। ਵਾਲੋਲਪੇਪਰ ਸਰ। ਮੇਰਾ ਤਾਂ ਅੱਛਾ ਐਕਸਪੀਰੀਅੰਸ ਰਿਹਾ। ਮਤਲਬ ਮੈਨੂੰ ਚਾਰ - ਪੰਜ ਸਾਲ ਹੋਣ ਵਾਲੇ ਨੇ। ਮੇਰਾ ਬਿਲਕੁਲ ਅੱਛਾ ਮਤਲਬ ਚੱਲ ਰਿਹਾ। ਹਾਲੇ ਤੱਕ
ਅੱਛਾ ਜੀ।
ਹਾਂਜੀ- ਹਾਂਜੀ। ਬਾਕੀ ਦੇਖੋ ਅੱਜ ਕੱਲ ਹਾਂਜੀ। ਮੈਂ ਉਹੀ ਤੇ ਤੁਹਾਨੂੰ ਮੈਂ ਉਹੀ ਤਾਂ ਤੁਹਾਨੂੰ ਕਹਿਣ ਲੱਗੀ ਹਾਂ। ਬਾਕੀ ਦੇਖੋ ਅੱਜ - ਕੱਲ੍ਹ ਪੀ ਵੀ ਸੀ ਵੀ ਹੋ ਰਹੀ ਹੈ। ਸੀਲਿੰਗ ਵਗੈਰਾ। ਉਹ ਪਰ ਜਿਵੇਂ, ਆਪਣੇ ਰੂਮ ਨੂੰ ਠੰਡਾ ਕਰਨ ਵਾਸਤੇ ਉੱਪਰ ਟਾਇਲਸ ਵਗੈਰਾ ਵੀ ਲਗਾਉਂਦੇ ਨੇ। ਲੋਕੀ ਛੱਤ 'ਤੇ' ।
ਹਾਂਜੀ - ਹਾਂਜੀ।
ਤੇ ਉਹ ਵੀ ਇੱਕ ਐਕਸਟਰਾ, ਉਹਦੇ ਚ ਚੱਲ ਰਿਹਾ ਮਤਲਬ ਕਿ ਆਪਣਾ ਰੂਮ ਟੈ ਟੈਂਪਰੇਚਰ। ਥੋੜਾ ਬਹੁਤਾ ਫ਼ਰਕ ਪੈਂਦਾ ਹੀ ਹੈ ਦੇਖੋ।
ਅੱਛਾ।
ਹਾਂਜੀ।
ਹਮ ਚਲੋ। ਬਸ ਉਓਹੀ ਇੰਟੀਰੀਅਰ ਵਗੈਰਾ। ਜਿਸ ਤਰਾ ਆਪਣਾ ਹੋਣ ਸਾਰਾ ਤੋੜ- ਤੜ ਕੇ ਆਪਾਂ ਮੁਢੇ ਤੋਂ ਦੁਬਾਰਾ ਬਣਾਉਣਾ ਨਾ ਸ਼ੁਰੂ ਤੋਂ ਹੀ।
ਹਾਂਜੀ- ਹਾਂਜੀ।
ਤੇ ਤਾਂ ਕਰਕੇ ਤੁਹਾਡੇ ਇੱਧਰ ਹੈ ਨੀ। ਕੋਈ ਆਪਣਾ ਫਿਲਹਾਲ ਥੋੜੇ ਟਾਈਮ ਵਾਸਤੇ ਸਾਨੂੰ ਰੈਂਟ ਤੇ ਰਹਿਣਾ ਪਏਗਾ ਨਾ।
ਹਾਂ - ਹਾਂ ਕੋਈ ਨੀ ਇੱਥੇ ਵੈਸੇ ਹੈਗੇ ਸਾਡੀ ਗਲੀ ਚ। ਉਹ ਮਤਲਬ ਰੈਂਟ ਤੇ ਹਾਂਜੀ ਫੇ ਸਾਡੇ ਨੋਨ ਹੀ ਹੈਗੇ ਨੇ। ਤੇ ਉਹ ਜੈਨੂੰਅਨ ਪ੍ਰਾਈਜ਼ ਚ ਦੇ ਦਿੰਦੇ ਨੇ। ਮਤਲਬ ਅਗਰ ਤੁਸੀਂ ਕਹਿੰਦੇ ਹਾਂਜੀ- ਹਾਂਜੀ ਉਹਨਾਂ ਦਾ ਬੜਾ ਅੱਛਾ ਪੋਰ ਬਣਿਆ। ਹੋਆ ਉੱਪਰ
ਦੇਖਿਆ ਕੀ - ਕੀ ਪੋਸ਼ਣ ਹੈਗਾ।
ਉੱਪਰ ਉਹਨਾਂ ਦਾ ਮਤਲਬ ਥੱਲਿਆਂ ਨਾਲੋਂ ਜ਼ਿਆਦਾ ਵਧੀਆ ਬਣਿਆ। ਉੱਪਰ ਨਾ ਉਹਨਾਂ ਨੇ ਹੁਣ ਉਹ ਹੱਲੇ ਹੀ ਬਣਾਇਆ ਮਤਲਬ। ਦੇਖੋ ਮੈਂ ਇੰਨਾ ਪ੍ਰੋਪਰ ਤੇ ਨਹੀਂ। ਮੈਂ ਘੁੰਮੀ ਲੇਕਿਨ ਮੈਂ ਥੋੜਾ ਹਾਂਜੀ ਮੋਟਾ-ਮੋਟਾ, ਥੋੜਾ-ਥੋੜ੍ਹਾ ਜ਼ਰੂਰ ਦੇਖਿਆ। ਐਕਚੁਲੀ ਮੈਂ
ਗੇਟ । ਤੇ ਹੋ ਗਏ। ਤੁਸੀਂ
ਹਾਂਜੀ- ਹਾਂਜੀ। ਹਾਂਜੀ- ਹਾਂਜੀ। ਪੂਰਾ ਉੱਪਰ ਵੇੜਾ ਹੈ ਉਹਨਾਂ ਦਾ ਖੁੱਲਾ ਤੇ ਕੀ ਕਹਿੰਦੇ ਨੇ। ਰੂਮਸ ਨੇ ਦੋ - ਦੋ ਰੂਮ ਮਤਲਬ ਲੈਨ। ਓ ਇ ਓ ਟੋਇਲੇਟ ਵਗੈਰਾ ਬਾਥਰੂਮ ਵਗੈਰਾ। ਤੇ ਕਿਚਨ ਵੀ ਹੈ। ਹਾਂਜੀ। ਲੋਬੀ ਵੀ ਹੈਗੀ ਹੈ ਉਹਨਾਂ ਦੀ
ਅੱਛਾ, ਸਾਨੂੰ ਵੀ ਦੋ ਹੀ ਰੂਮ ਚਾਹੀਦੇ ਨਾ
ਅੱਛਾ-ਅੱਛਾ। ਹਾਂਜੀ-ਹਾਂਜੀ।
ਜਿਵੇਂ ਮੰਮੀ-ਪਾਪਾ ਹੋ ਗਏ, ਇੱਕ ਮੈਂ-ਵਾਈਫ ਹੋ ਗਏ, ਕਾਕਾ ਹੋ ਗਿਆ।
ਹਾਂਜੀ-ਹਾਂਜੀ।
ਕਿਚਨ ਹੁੰਦੀ ਏ, ਕੋਈ ਗੱਲ ਨੀ, ਗਰਾਉਂਡ ਫਲੋਰ ਤੇ ਨੀ ਹੋ ਸਕਦੇ ਕਿਤੇ?
ਗਰਾਊਂਡ ਫਲੋਰ ਤੇ ਦੇਖੋ ਦੋ ਨੇ, ਦੋਨੋ-ਦ-ਦੋਨੋ ਉੱਪਰ ਨੇ।
ਅੱਛਾ, ਨਈ ਕਿਉਂਕਿ ਪਤਾ ਕੀ ਚੱਕਰ ਹੈ ਦੇਖੋ ਮਤਲਬ ਕੌਣ ਸੀਡੀ ਚੜੇਗਾ ਰੋਜ ਮਤਲਬ, ਚਲੋ ਸਾਡੀੇ ਸਾਡੀ ਤੇ ਕੋਈ ਗੱਲ ਨੀ, ਮਦਰ ਹੋਣੀ ਤੁਹਾਨੂੰ ਪਤਾ ਹੀ ਹੈ ਮਦਰ-ਫਾਦਰ ਹੋਣੀ, ਬਜ਼ੁਰਗ ਹੈਗੇ ਨੇ। ਤੇ ਤਾਂ ਕਰਕੇ ਨਾ ਗਰਾਊਂਡ ਫਲੋਰ ਤੇ ਦੇਖ ਰਿਹਾ ਕਿਤੇ ਮੈਂ ਤਾਂ। ਹੂੰ ਕਿਉਂਕਿ ਨਾ ਥੋੜਾ ਕਦੋਂ ਹੋ ਜਾਂਦੀ ਏ
ਆਹ ਤੇ ਠੀਕ ਕਹਿ ਰਹੇ ਹੋ, ਐ ਤੇ ਦੇਖਣਾ ਹੀ ਪਏਗਾ ਤੁਹਾਨੂੰ
ਆਵਾਜ਼ ਵਿੱਚੋਂ ਨਾ ਛਾਂ-ਛਾਂ ਦੀ ਆਵਾਜ਼ ਆ ਰਹੀ ਐ।
ਹੈਲੋ-ਹੈਲੋ।
ਹਾਂਜੀ-ਹਾਂਜੀ।
ਆਈ ਹੁਣ ਆਵਾਜ਼ ਆਈ ਮੇਰੀ?
ਨੀ ਆਵਾਜ਼ ਤਾਂ ਤੁਹਾਡੀ ਠੀਕ ਆ ਰਹੀ, ਮੈਂ ਕਿਹਾ ਪਿੱਛੋਂ ਵੀ ਆਵਾਜ਼ ਆ ਰਹੀ ਸੀ ਨਾ ਤਾਂ ਕਰਕੇ।
ਉਹ ਨਾ ਐਕਚੁਲੀ ਕੂਲਰ ਚੱਲ ਰਿਹਾ ਸਾਡਾ, ਏਸੀ ਨੀ ਚਲਾਇਆ ਨਾ ਅੱਜ ਅਸੀਂ।
ਅੱਛਾ।
ਹਾਂਜੀ-ਹਾਂਜੀ।
ਤੁਸੀਂ ਦੋਨੋ ਚੀਜ਼ਾਂ ਦਾ ਫਾਇਦਾ ਚੱਕ ਲੈਂਦੇ ਹੋ, ਮੌਸਮ ਠੰਡਾ ਹੋਏ ਤੇ ਕੂਲਰ ਚਲਾ ਲੈਂਦੇ ਓ ਹੈਂ।
ਹਾਂਜੀ ਫਿਰ ਉਹ ਤਾਂ ਚੁੱਕਣਾ ਹੀ ਪੈਂਦਾ ਕੀ ਕਰੀਏ ਦੇਖੋ, ਬਿਜਲੀ ਬਿਜਲੀ ਦਾ ਬਿੱਲ ਵੀ ਤਾਂ ਫਿਰ ਬੜਾ ਆਂਦਾ ਨਾ ਏਸੀ ਕਰਕੇ। ਹੁਣ ਏਸੀ ਚਲਾ ਤੇ ਲਈਏ ਤੇ ਫੇਰ, ਜਦ ਜਿਸ ਦਿਨ ਸਰਿਆ ਜਾਂਦਾ ਉਸ ਦਿਨ ਸਾਰ ਲੈਂਦੇ ਹਾਂ ਐਵੇਂ ਕਰਦੇ ਆਂ, ਹਾਂਜੀ।
ਚਲੋ ਵਧੀਆ ਐ। ਇੱਥੇ ਵੀ ਨਾ ਸਾਡੇ ਏਦਾਂ ਹੀ ਏ।
ਹਾਂਜੀ।
ਸਾਡੇ ਆਪਣਾ, ਸਾਡੇ ਜਿਹੜੇ ਚਾਚਾ ਜੀ ਹੈਗੇ ਨੇ
ਹਾਂਜੀ।
ਹਮ, ਉਹਨਾਂ ਨੇ ਵੀ ਉੱਪਰ ਏਦਾਂ ਹੀ ਕੀਤਾ ਹੋਆ ਵਾ, ਠੰਡਾ ਹੋ ਰੱਖਿਆ ਵਾ ਮੌਸਮ ਤੇ ਉਹਨਾਂ ਨੇ ਵੀ ਏ ਸੀ ਬੰਦ ਕੀਤਾ ਹੈਆ ਜੀ।
ਅੱਛਾ ਜੀ।
ਹਾਂ ਜਿਹੜੇ ਥੱਲੇ ਵਾਲੇ ਹੈਗੇ ਉਹਨਾਂ ਨੂੰ ਜ਼ਿਆਦਾ ਗਰਮੀ ਲੱਗਦੀ।
ਦੇਖਲੋ ਉੱਪਰ ਵਾਲਿਆਂ ਨੇ ਆਪਣਾ ਬੰਦ ਕੀਤਾ ਹੋਇਆ, ਤਾਂ ਥੱਲੇ ਵਾਲੇ ਜਿੰਨਾ ਨੁ ਉੱਪਰ ਵੀ ਬਣਿਆ ਹੋਇਆ, ਉਹਨਾਂ ਦਾ ਤਾਂ ਥੱਲੇ ਕਮਰਾ ਠੰਡਾ ਹੀ ਰਹਿੰਦਾ ਹੋਏਗਾ ਫਿਰ?
ਹਾਂਜੀ-ਹਾਂਜੀ ਪਰ ਉਹਨਾਂ ਨੇ ਚਲਾਇਆ ਹੋਇਆ।
ਹਾਂਜੀ-ਹਾਂਜੀ।
ਉਹ ਫਿਰ ਥੋੜਾ ਜਾ ਥੋੜਾ ਜਹੇ ਹਾਈ ਲੈਵਲ ਆਲੇ ਹੈਗੇ ਨਾ ਥੋੜਾ ਜਾ। ਥੋੜ੍ਹਾ ਜਿਹਾ ਉਹਨਾਂ ਦਾ ਸਟੇਟਸ ਸਾਡੇ ਨਾਲੋਂ ਜ਼ਿਆਦਾ, ਉਹ ਆਪਣੇ ਆਪ ਨੂੰ ਉੱਚਾ ਸਮਝਦੇ ਨੇ।
ਹਾਂਜੀ, ਨਈ ਨਈ ਮੈਂ ਵੀ ਮਿਲੀਆਂ। ਉਹਨਾਂ ਨੂੰ, ਮੈਨੂੰ ਵੀ ਥੋੜਾ ਜਿਹਾ ਲੱਗਿਆ ਉਹ ਨਾ ਥੋੜਾ ਜਿਹਾ ਆਪਣੇ ਆਪ ਨੂੰ ਮਤਲਬ ਥੋੜਾ ਜ਼ਿਆ ਓਵਰਕ ਕ ਮਤਲਬ ਜਿਵੇਂ ਗੱਲਾਂ ਬਾਤਾਂ ਤੋਂ ਮੈਨੂੰ ਲੱਗਿਆ ਥੋੜਾ ਬੋਤ।
ਅੱਛਾ।
ਹਾਂਜੀ-ਹਾਂਜੀ।
ਹੂੰ ਬਸ ਮਤਲਬ ਆਪਣਾ-ਆਪਣਾ ਨੇਚਰ ਹੁੰਦਾ ਜੀ। ਕੌਣ ਕਿਸ ਤਰ੍ਹਾਂ ਦਾ ਹੁੰਦਾ ਵਾ। ਆਪਣਾ ਕਿਸ ਦਾ ਕੀ ਪਤਾ ਹੁਣ ਮਤਲਬ ਪੈਸਾ ਬੋਲਦਾ ਹੈ ਜਾਂ ਫਿਰ
ਹਾਂ, ਇਹ ਤੇ ਹੈ ਈ ਐ।
ਹਾਂਜੀ, ਮਤਲਬ ਤੁਸੀਂ ਸਮਝ ਗਏ, ਮੈਂ ਕੀ ਕਹਿਣਾ ਚਾਹੁੰਦਾ, ਮੈਂ ਗਲਤ ਵੀ ਨਹੀਂ ਕਹਿਣਾ ਚਾਹੰਦਾ ਗ਼ਲਤ ਗ਼ਲਤ ਵੀ ਨਹੀਂ ਕਹਿਣਾ ਚਾਹੁੰਦਾ ਤੇ ਮੈਂ ਸਹੀ ਵੀ ਨੀ ਕਹਿ ਰਿਹਾ।
ਹਾਂਜੀ-ਹਾਂਜੀ।
ਸਾਰਿਆਂ ਦਾ ਆਪਣਾ-ਆਪਣਾ, ਆਪਣਾ-ਆਪਣਾ ਨੇਚਰ ਹੁੰਦਾ ਵਾ।
ਹਾਂਜੀ-ਹਾਂਜੀ, ਨਈ ਮੈਂ ਤੁਹਾਡੀ ਗੱਲ ਸਮਝ ਗਈ ਆ।
ਹਾਂਜੀ ਜੇ ਹੁਣ, ਹੁਣ ਸਾਡੀ ਮੇਰੀ ਮੇਰੀ ਮੰਨੋ ਤਾਂ ਹੁਣ ਮੈਂ ਸੋਚਾਂ ਜੇ ਮੇਰੇ ਬੰਦੇ ਨਾਲ ਅਹ ਮੇਰੀ ਜਿਹੜੀ ਰਾਏ ਹੈਗੀ ਏ ਕਿ ਮੇਰੇ ਨਾਲ ਇਸ ਬੰਦੇ ਨੇ ਗ਼ਲਤ ਕੀਤਾ ਵਾ ਤਾਂ ਮੈਂ ਮੈਂ ਵੀ ਇਹਦੇ ਨਾਲ ਗ਼ਲਤ ਕਰਾਂਗਾ। ਉਹ ਚੀਜ਼ ਨੀ ਹੈਗੀ ਸਾਡੀ, ਠੀਕ ਐ ਅਗਲਾ ਕਰ ਗਿਆ। ਕਰ ਗਿਆ ਠੀਕ ਐ, ਹਾਂ ਆਪਾਂ ਉਸ ਬਾਰੇ, ਉਸ ਬੰਦੇ ਵੱਲ ਧਿਆਨ ਹੀ ਨਾ ਦਓ।
ਹਾਂਜੀ-ਹਾਂਜੀ, ਇਹ ਤਾਂ ਹੈ ਏਹ ਤੇ ਗੱਲ ਹੈਗੀ ਐ। ਬਸ‌‌ਅਹ ਅ
ਜੇ ਤੁਸੀਂ ਬਦਲੇ ਦੀ ਭਾਵਨਾ ਆਪਣੇ ਚ ਰੱਖੋਗੇ
ਹਾਂਜੀ।
ਫਿਰ ਤਾਂ ਕੋਈ ਫਾਇਦਾ ਨੀ ਫਿਰ ਤਾਂ ਤੁਸੀਂ ਉਹਦੇ ਵੱਰਗੇ ਬਣ ਗਏ। ਜਿਹੜਾ ਦੂਜਾ ਇਨਸਾਨ, ਜਿਹਨੂੰ ਤੁਸੀਂ, ਜਿਹਨੂੰ ਤੁਸੀਂ ਜਿਹਨੂੰ ਤੁਸੀਂ ਗਾਲਾ ਕੱਢਦੇ ਉਹਨੇ ਮੇਰੇ ਵਾਸਤੇ ਏਦਾਂ ਕੀਤਾ, ‌ਉਹਨੇ ਮੇਰੇ ਵਾਸਤੇ ਏਦਾਂ ਕੀਤਾ। ਕੱਲ ਨੂੰ ਉਹ ਤੁਹਾਨੂੰ ਗਾਲਾ ਕੱਢੇਗਾ। ਉਹਨੇ ਮੇਰੇ ਵਾਸਤੇ ਏਦਾਂ ਹੀ ਕੀਤਾ, ਉਹਨੇ ਮੇਰੇ ਵਾਸਤੇ ਏਦਾਂ ਹੀ ਕੀਤਾ ਫਿਰ ਕੀ ਫ਼ਰਕ ਰਹਿ ਗਿਆ ਦੋਨਾਂ ਚ ਹੀ। ਫਿਰ ਰਹਿ ਗੇ, ਇੱਕੋ ਜਿਹੇ ਹੋ ਗਏ ਨਾ ਦੋਨੋਂ ਜਾਣੇ।
ਹਾਂਜੀ, ਇਹ ਤੇ ਹੈ। ਬਾਕੀ ਕਈ ਵਾਰੀ ਤੇ ਨਾ ਤੁਹਾਨੂੰ ਇੱਕ ਗੱਲ ਦੱਸਾਂ, ਜੇ ਕਈ ਵਾਰੀ ਨਾ ਇਗਨੋਰ ਵੀ ਨਈ ਕੀਤਾ ਜਾਂਦਾ ਹੁਣ ਕਈ ਗੱਲਾਂ ਐਸੀੀਆਂ ਹੁੰਦੀਆਂ ਨੇ, ਜਿਹੜੀਆਂ ਬੜੀਆਂ ਲੱਗਦੀਆਂ ਨੇ ਦਿਲ ਨੂੰ ਲੇਕਿਨ ਮੈਂ ਵੀ ਅੱਜ-ਕੱਲ੍ਹ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ ਨਾ ਬੋਲਾਂ। ਕਿ ਜਿਦਾ ਜੋ ਨਹੀਂ ਬੋਲਦਾ ਨਾ, ਉਹਦਾ ਰੱਬ ਬੋਲਦਾ ਫਿਰ।
ਆਰੇ ਲੱਗਣ ਲੱਗਦੀਆਂ ਏ ਤੇ ਕੋਈ ਗੱਲ ਨੀ, ਕਿੰਨਾ ਚਿਰ ਤੱਕ ਇੱਕ ਦਿਨ ਤੇ ਸਾਰਾ ਕੁਝ ਠੀਕ ਹੋ ਹੀ ਜਾਏਗਾ। ਕਿਤੋਂ ਕਿਉਂ ਮਤਲਬ ਸਾਰੇ ਦਿਨ ਇੱਕੋ ਜਿਹੇ ਨੀ ਰਹਿੰਦੇ ਜੀ। ਤਾਂ ਹੀ ਮੇਰੇ ਤੋ ਕੋਰੇ ਕਾਗਜ਼ ਤੇ ਲਿਖਵਾਲੋ ਕਿ ਧੁੱਪ ਦੇ ਨਾਲ ਛਾਂ ਵੀ ਹੁੰਦੀ ਜੇ ਤੇ ਦੁੱਖ ਵੀ ਹੁੰਦਾ ਤੇ ਸੁੱਖ ਵੀ ਹੁੰਦਾ ਜੇ। ਰਾਤ ਵੀ ਹੁੰਦਾ ਤੇ ਦਿਨ ਵੀ ਹੁੰਦਾ ਜੇ। ਤੇ ਇਸ ਕਰਕੇ ਸਾਰੇ ਦਿਨ ਇੱਕੋ ਜਿਹੇ ਨਈ ਹੁੰਦੇ ਤੇ
ਕੈਣ‌ ਨੂੰ
ਹਾਂਜੀ-ਹਾਂਜੀ ਤੇ ਮਤਲਬ ਸਾਰਿਆਂ ਦਾ ਹਿਸਾਬ ਕਿਤਾਬ ਇੱਕੋ ਤੇ ਚੱਲਦਾ ਜੇ। ਐ ਨਾ ਸੋਚਣਾ ਕਿ, ਸਾਰੇ ਪੂਰੇ ਹੁੰਦੇ ਨੇ ਸਭ, ਕਮੀਆਂ ਸਾਰਿਆਂ ਵਿੱਚ ਹੁੰਦੀਆਂ ਨੇ। ਕੋਈ ਕਿਸੇ ਚੀਜ਼ ਤੋਂ ਪਰੇਸ਼ਾਨ ਹੁੰਦਾ ਵਾਂ।
ਕੋਈ ਕਿਸੇ ਚੀਜ਼ ਤੋਂ ਪਰੇਸ਼ਾਨ ਹੁੰਦਾ ਵਾ।
ਹਾਂਜੀ-ਹਾਂਜੀ, ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ।
ਹੂੰ, ਮੈਨੂੰ ਲੱਗ ਰਿਹਾ ਤਹਾਨੂੰ ਨੀਂਦ ਆ ਰਹੀ ਐ।
ਹਾਂ ਹਾਂਜੀ, ਬਸ ਉਹ ਦਵਾਈ ਖਾਧੀ ਸੀ। ਮੈਂ ਥੋੜ੍ਹੀ ਜਿਹੀ ਠੀਕ ਨੀ ਸੀਗੀ। ਤੇ ਬਸ ਉਹੀ ਹੁਣ ਮੈਂ। ਬਸ ਔਰ ਇਹ ਕਿ ਥੋੜਾ ਚਲੋ ਰੈਸਟ ਹੋ ਜੇ
ਅੱਛਾ।
ਹਾਂਜੀ-ਹਾਂਜੀ, ਕੋਈ ਨੀ ਤੁਸੀਂ ਕੇਅਰ ਵਾਸਤੇ ਤੁਸੀਂ ਜਿਨ੍ਹੂ ਮਰਜੀ ਫੋਨ ਕਰ ਸਕਦੇ ਹੋ। ਜਿਸ ਮਤਲਬ ਜੇ ਤੁਹਾਨੂੰ ਦੇਖਣਾ ਵਾਲਪੇਪਰ ਵਗੈਰਾ। ਜਾਂ ਫਿਰ ਤੁਹਾਨੂੰ ਕੋਈ ਸਲਾਹ ਲੈਣੀ ਹੈ, ਠੀਕ ਹੈ ਥੱਲੇ ਜਾ ਕੇ ਚਚਾਜੀ ਨੇ ਸਾਡੇ ਉਹਨਾਂ ਦੀ ਪੀ ਵੀ ਸੀ ਹੋ ਰੱਖੀ ਹੈ।
ਅੱਛਾ।
ਹਾਂਜੀ-ਹਾਂਜੀ, ਇੱਕ ਮੇਰੇ ਨੌਨ ਹੈਗੇ ਨੇ, ਹਾਂਜੀ
ਅੱਛਾ।
ਉਹ ਵੀ ਮਤਲਬ ਸੀਲਿੰਗ ਵਗੈਰਾ ਦਾ ਕੰਮ ਕਰਦੇ ਨੇ। ਤੇ ਤੁਹਾਨੂੰ ਉਹਨਾਂ ਦੀ ਹੈਲਪ ਚਾਹੀਦੀ ਹੋਏ, ਇੱਕ ਵਾਰੀ ਗਾਈਂਡਸ
ਉਹ ਸਭ ਨਾਲ ਵਧੀਆ ਹੈ, ਕਿ ਜਿਹੜਾ ਬੰਦਾ ਕੰਮ ਕਰਦਾ ਹੈਗਾ ਨਾ, ਤੁਸੀਂ ਉਹਦਾ ਨੰਬਰ ਦੇ ਦੋਗੇ ਉਹ ਉਹ ਫੋਟੋਆਂ ਵਗੈਰਾ ਭੇਜ ਦੇਗਾ।
ਹਾਂਜੀ-ਹਾਂਜੀ ਉਹ ਸੀਲਿੰਗ ਵਗੈਰਾ ਦਾ ਨਾ ਕਰ ਨੇ ਤੇ ਉਹ ਤੁਾਨੂੰ ਅੱਛੀ ਗਾਈਡੈਂਸ ਦੇ ਦੇਣਗੇ ਮਤਲਬ ਤੇ
ਵੀਡੀਓ ਵਗੈਰਾ ਬਣਾ ਲੈਂਦੇ ਨੇ ਨਾ ਨਾ ਉਹ ਜਿਹੜੇ ਕੰਮ ਕਰਦੇ ਨੇ, ਜਿਸ ਚੀਜ਼ ਦਾ ਕਿ ਅਸੀਂ ਇਹ ਕੰਮ ਕੀਤਾ ਹੋਯਾ ਇਹ ਇਦਾਂ ਦਾ ਪਹਿਲੇ ਏਦਾਂ ਦਾ ਸੀ ਫਿਰ ਏਦਾਂ ਦਾ ਲੱਗ ਰਿਹਾ।
ਹਾਂਜੀ-ਹਾਂਜੀ।
ਮੇਰਾ ਮੰਨਣਾ ਹੈ ਕਿ ਘਣਰ ਵਿੱਚ ਨਾ ਸਭ ਤੋਂ ਘੱਟ ਸਮਾਨ ਹੋਣਾ ਚਾਹੀਦਾ ਵਾ। ਜ਼ਰੂਰਤਮੰਦ ਸਮਾਨ ਜਿਹੜਾ ਸਮਾਨ ਤੁਹਾਡਾ ਥਾਂ-ਥਾਂ ਤੇ ਖਿਲ ਰਿਹਾ ਪਿਆ ਨਾ ਮਤਲਬ ਤੁਸੀਂ ਇੱਥੇ ਵੀ ਰੱਖਿਆ ਜਾ ਉਸ ਕੋਨੇ ਚ ਰੱਖਿਆ ਉਸ ਕੋਨੇ ਚ ਰੱਖਿਆ। ਉਹਦਾ ਕੋਈ ਫਾਇਦਾ ਨੀ ਭਾਵੇਂ, ਤੁਸੀਂ ਜਿੰਨਾ ਮਰਜ਼ੀ ਵਧੀਆ ਬਣਾ ਲੋ ਘੱਰ।
ਅੱਛਾ ਜੀ, ਹਾਂਜੀ ਇਹ ਗੱਲ ਤੇ ਠੀਕ ਕੈ ਰਹੇ ਹੋ।
ਮਤਲਬ ਜੇ ਤੁਹਾਡੇ ਤੁਹਾਡੀ ਕਿਚਨ ਦੇ ਅੰਦਰ ਨਾ ਗਿਣਤੀ ਦਾ ਮੇਰੇ ਹਿਸਾਬ ਨਾਲ ਗੈਸ ਚੁਲਾ ਠੀਕ ਹੈ ਇਕ ਆਟੇ ਦਾ ਡਰੱਮ ਹੋ ਗਿਆ। ਹੋਰ ਕੀ ਹੋਰ ਜਿੰਨੇ ਜਿੰਨੇ ਘਰ ਦੇ ਮੈਂਬਰ ਹੈਗੇ ਨੇ ਇਨਾਂ ਦੇ ਬਸ ਬਰਤਨ ਹੋ ਗਏ।
ਹਾਂਜੀ-ਹਾਂਜੀ।
ਹੋਰ ਮੈਨੂੰ ਨੀ ਲੱਗਦਾ ਐਸਾ। ਇਸ ਨਾਲੋਂ ਜ਼ਿਆਦਾ ਤੁਹਾਡੇ ਕਿਚਨ ਦੇ ਅੰਦਰ ਹੋਰ ਜ਼ਿਆਦਾ ਸਮਾਨ ਹੋਣਾ ਚਾਹੀਂਦਾ ਵਾਂ।
ਹਾਂਜੀ-ਹਾਂਜੀ।
ਇੱਕ ਆਪਣੀ ਵੱਡੀ ਅਲਮਾਰੀ ਇੱਕ ਵੱਡੀ ਅਲਮ ਮਾਰੀ ਹੋਣੀ ਚਾਹੀਦੀ ਹੈ। ਤੇ ਉਹਦੇ ਚ ਹੀ ਸਾਰਾ ਸਮਾਨ ਹੋਵੇ।
ਜੀ ਠੀਕ ਹੈ।
ਚਲੋ ਕੋਈ ਨਾ ਬਸ-ਬਜ ਇਹ ਸਾਰਾ ਕੁੱਛ ਹਾਂਜੀ-ਹਾਂਜੀ ਜੋ ਦਿਮਾਗ ਚੋ ਮੈਂ ਤੁਹਾਨੂੰ ਦੱਸ ਰਿਹਾ ਬਾਕੀ ਕੋਈ ਨਾ।
ਹਾਂਜੀ-ਹਾਂਜੀ, ਹਾਂ-ਹਾਂ ਠੀਕ ਹੈ। ਓਕੇ ਜੀ ਓਕੇ।
ਚ